ਅੱਛਾ
ਹੈਲੋ।
ਸਤਿ ਸ਼੍ਰੀ ਅਕਾਲ ਹੈਲੋ ਹਾਂ
ਸਤਿ ਸ੍ਰੀ ਅਕਾਲ।
ਹੋਰ, ਕੀ ਕਰ ਰਹੇ ਹੋ?
ਸੋਣ ਦੀ ਤਿਆਰੀਹੀ ਹੈਗੀ ਸੀ ਸ਼ਢੀ।
ਅੱਛਾ, ਹੋਰ ਬੱਚੇ ਸੋ ਗਏ ਮੈਂ ਕਿਹਾ
ਬੱਚੇ ਸਾਰੇ ਸੋ ਗਏ, ਬਸ ਭਾਂਡੇ-ਭੂੰਡੇ ਮਾਜਂ ਹੁਣ ਵੇਲੀ ਹੋਈ ਸੀ ਮੈਂ ਕਿਹਾ ਲੇਟ ਜਾਂਦੀ ਆ।
ਅੱਛਾ, ਇਹਨੀ ਲੇਟ।
ਹਾਂ ਉਹ ਬਸ ਦੇਰ ਹੋ ਗਈ ਸੀ ਅੱਜ ਬਸ ਉਸ ਸਕੂਲ ਦੇ ਬੱਚਿਆਂ ਦੇ ਡਰਸਾਂ ਲੈਣ ਚਲੀ ਗਈ ਸੀ।
ਅੱਛਾ-ਅੱਛਾ। ਹੋਰ ਰੋਟੀ-ਰਾਟੀ ਖਾਲੀ।
ਜੀ ਰੋਟੀ ਉਹਨੇ ਹੀ ਖਾਦੀ ਏ।
ਅੱਛਾ, ਹੋਰ ਕੀ ਬਣਾਇਆ?
ਖੀਰ। ਉਹ ਬਣਾਈ ਸੀ। ਨਾਲ ਸਬਜ਼ੀ ਬਣਾਈ ਸੀ ਦੁਪਹਿਰ ਮੂੰਗੀ ਦੀ ਦਾਲ ਬਣਾਈ ਸੀ।
ਅੱਛਾ-ਅੱਛਾ। ਹੂੰ, ਮੈ ਕਟਹਲ ਬੜਾ ਸਵਾਦ ਬੰਦਾ ਹੈ।
ਹਾਂ ਕਟਹਲ ਵਧੀਆ ਬੰਦਾ।
ਕਿਸ ਤਰ੍ਹਾਂ ਬਣਾਦੇ ਹੋ?
ਅਸੀ ਕਟਰਹਲ ਨੂੰ ਨਾ ਜਿਵੇਂ ਪਹਿਲੇ ਤੇਲ ਸਾੜ ਕੇ ਨਾ ਤਲਾਈ ਕਰ ਲੈਂਦੇ ਹਾ।
ਅੱਛਾ-ਅੱਛਾ।
ਤੇਲ ਦੇ ਵਿੱਚ
ਪਹਿਲੇ ਤੁਸੀਂ ਜਦੋਂ ਕਟਹਲ ਲੈਕੇ ਤੇ ਉਹ ਕਟਵਾ ਕੇ ਲੈਂਦੇ ਹੋ ਜਾਂ ਤੁਸੀਂ ਆਪ ਹੀ ਕੱਟਦੇ ਹੋ?
ਕਟਿਆ- ਕਟਾਇਆ ਆਂਦਾ।
ਤੇ ਉਹਦੇ ਵਿਚ
ਉਹ ਜਿਹੜੇ ਹਾਂਜੀ ਗਿ ਹਾਂ। ਉਹ ਗਿੱਟਕਾਂ ਆਉਂਦੀਆਂ ਨਾ ਫੇਰ ਹਾਂ-ਹਾਂ-ਹਾਂ, ਉਹ ਗਿਟਕਾਂ ਨੂੰ ਫੇਰ ਲਣਾ ਪੈਂਦਾ ਹੈ। ਠੀਕ ਆਜੀ।
ਹਾਂ।
ਹਾਂਜੀ, ਡਰ ਲੱਗਦਾ ਨਾ ਹਾਂ ਫਸ ਜਾਂਦੇ ਨੇ।
ਹੋਰ।
ਹਾਂਜੀ। ਹਾਂਜੀ-ਹਾਂਜੀ, ਤੱਲੇਨੇ ਹਾ ਪਹਿਲੇ ਅਸੀਂ ਨਾ। ਤਲ ਕੇ ਤੇ ਫੇਰ ਹੁੰਦਾ ਹਾਂ ਤਲ ਕੇ ਨਾ ਫਿਰ ਅਸੀਂ ਮਸਾਲਾ ਬਣਾ ਲੈਂਦੇ ਪਿਆਜ਼ ਪਾ ਲਏ, ਥੋਮ ਥੋੜ੍ਹਾ ਪਾ ਲਿਆ। ਥੋਣੀ ਮਿਰਚਾਂ ਵਗੈਰਾ ਹਰੀ ਮਿਰਚ ਉਹ ਕਰ ਲੈ ਗਲੰਡਰ ਗਲੰਡਰ ਕਰਕੇ ਨਾ ਫੇਰ ਅਸੀਂ
ਹੂੰ।
ਉਹਨੂੰ ਕੱਢ ਲਿਆ ਕਟਹਲ ਨੂੰ ਫਿਰ ਮਸਾਲਾ ਫੋਰ ਦਾ ਵੀ ਕੰਦਾ ਮਸਾਲੇ ਪਾ ਲਏ ਦੇਗੀ ਮਰਚ ਹਲਦੀ ਵਗੈਰਾ ਨਮਕ ਗਰਮ ਮਸਾਲਾ ਹੋ ਗਿਆ ਸੁਕਾ ਧਨੀਆ ਹੋ ਗਿਆ। ਸਾਰਾ ਧਨੀਆਂ ਪਾ ਲੈਣੇ ਆ ਥੋੜ੍ਹਾ ਮਸਾਲੇ ਦੇ-
ਹੂੰ।
ਫੇਰ ਉਹਨੂੰ ਕਟਲ ਨੂੰ ਵਿੱਚੇ ਪਾ ਦਈ ਦਾ। ਸੋਹੜੇ ਦੇ ਦਿੰਦੇ ਆ ਚੰਗੀ ਤਰ੍ਹਾਂ।
ਪਹਿਲੇ ਤੱਲ ਕੇ ਰੱਖਦੀ ਹਾਂ।
ਹਾਂਜੀ ਤੱਲ ਕੇ ਪਹਿਲੇ ਨਿਕਾਲ ਲੈਂਣੇ ਹਾਂ ਨਾ, ਫੇਿਰ ਮਸਾਲਾ ਪਾ ਦਿੰਣੇ ਹਾਂ।
ਮੈ ਤਾਂ ਬਸ ਜਗਾਧਰੀ
ਕਟਲ ਤੱਲ ਕੇ, ਫੇਰ ਪਿਆਜ ਪਯੁਜ ਪਾ ਕੇ
ਹਾਂਜੀ-ਹਾਂਜੀ ਕਈ ਆਂਵੇ ਵੀ ਬਣਾਦੇ ਨੇ ਕਈਆਂ ਦਾ ਅਲੱਗ- ਅਲੱਗ ਤਰੀਕਾ। ਹੁੰਦਾ ਨਾ ਹਾਂ। ਹੋਰ ਤੁਹਾਡੇ ਬੱਚੇ ਸੋ ਗਏ?
ਹਾਂਜੀ ਮੇਰੇ ਬੱਚੇ ਆਂਣ ਵਾਲੇ।
ਅੱਛਾ।
ਹੂੰ ਚਾਵਲ ਕਹਿੰਦੇ ਮੈਂ ਨਹੀਂ ਖਾਣੇ ਫਿਰ ਉਹਨੂੰ ਰੋਟੀ ਬਣਾਤੀ ਏ।
ਹਾਂ ਇਹ ਬੜਾ ਵਖਤ ਹੈਗਾ, ਬੱਚਿਆਂ ਨੂੰ ਕੋਈ ਚੀਜ਼ ਨੀ ਨਾ ਪਸੰਦ ਆਦੀ।
ਹੂੰ ਬੜਾ ਮੁਸ਼ਕਿਲ ਏ ਟਾਸ
ਬਸ।
ਕਟਲ ਵਿੱਚ ਫੇਰ ਤੁਸੀਂ ਦਹੀਂ ਵੀ
ਹਾਂਜੀ-ਹਾਂਜੀ ਥੋੜ੍ਹੀ ਜਿਹੀ ਜਿਵੇਂ ਮਸਾਲੇ ਚ ਪਾ ਲੇ ਨਾ। ਕਟਰ ਨੂੰ ਫੇਰ ਉਸ ਤੋਂ ਬਾਅਦ ਥੋੜ੍ਹੀ ਜਿਹੀ ਉੱਪਰੋਂ ਦੀ ਪਾ ਲੈਂਦੇ ਆਾਂ ਜਰਾ ਜਿਆ।
ਫੇਰ ਦਹੀ ਤੇ ਹੋਰ
ਨਹੀ ਐਵੇਂ ਹਲਕਾ ਜਿਆ। ਚਮਝ ਜਿਣੀ ਹਾਂ ਜਰਾ ਜੀ। ਥੋੜਾ ਨਾ ਸਵਾਦ ਹੋ ਜਾਂਦਾ ਅਲੱਗ ਨਹੀਂ ਤੇ ਫੇਿਰ ਮਿੱਠਾ-ਮਿੱਠਾ ਜਿਹਾ ਬਣਦਾ।
ਹੂੰ-ਹੂੰ-ਹੂੰ ਫਿਰ ਖਟਆਸ ਨੀ ਹੋ ਜਾਂਦੀ ਦਹੀਂ ਦੀ ਜਿਸ ਤਰਾ ਕਿ ਦਹੀਂ
ਨਹੀਂ-ਨਹੀਂ ਸਹੀ ਨੋਰਮਲ ਰਹਿੰਦਾ, ਤੇ ਤੁਸੀਂ ਕਿਸ ਤਰ੍ਹਾਂ ਬਣਾਦੇ ਹੋ?
ਮੈਂ ਤਾਂ ਬਸ ਜਿਸ ਤਰ੍ਹਾਂ ਕਿ ਕਟਰ ਸਵਾਦ ਤਾਂ ਬੜਾ ਲੱਗਦਾ ਬੱਚੇ ਵੀ
ਮੇਰੇ ਤੇ ਖਾਂਦੇ ਹੀ ਨਹੀਂ ਹੈਗੇ ਨਾ ਇਹ ਆਪ। ਖਾਂਦੇ ਨੇ ਨਾ ਬੱਚੇ ਖਾਂਦੇ ਨੇ। ਸਾਡੇ ਬਸ। ਸੋਜ ਜੇਠਾਣੁ ਹੈਗੀ ਏ ਨਾ ਉਹ ਨਾਲ ਬੱਚੇ ਹੈਗੇ ਨੇ ਉਹ ਖਾ ਲੈਂਦੇ ਨੇ ਨੀ ਖਾਂਦੇ ਹੈਗੇ।
ਅੱਛਾ-ਅੱਛਾ ਵੈਸੇ ਖਾਣੀ ਚਾਹੀਦੀ ਹੈ ਹਰ ਸਬਜ਼ੀ। ਫਾਯਦੇਮੰਦ।
ਹਾਂ ਬਿਲਕੁਲ ਵੀ ਨਹੀਂ ਖਾਂਦੇ ਮੇਰੇ ਹਸਬੈਂਡ ਤੇ ਕੋਈ ਗਰਮੀ ਦੀ ਸਬਜ਼ੀ ਤਾਂ ਕੋਈ ਵੀ ਨਹੀਂ ਖਾ ਸਕਦੇ ਹ ਬੈਂਗਨ ਹੋ ਗਏ ਬਸ ਤੋਰੀਆਂ ਖਾਣਗੇ ਸਬਜ਼ੀ। ਗਰਮੀਆਂ ਦੀ ਪਿੰਡੀ ਵੀ ਨੀ ਖਾਂਦੇ।
ਪਿੰਡੀਆ ਵੀ ਨਹੀਂ ਖਾਦੇ ਸਾਡੇ ਕੋਈ।
ਹਾਂ ਘਿਆ ਦੇ ਬਿਲਕੂਲ ਈ ਨੀ। ਵੈਸ ਬਣਦਾ ਸੁਆਦ ਏ ਘਿਆ।
ਹਾਂ-ਹਾਂ ਸਵਾਦ ਅਗਰ ਚਾਵਲ ਨਾਲ ਹੋਣ ਨਾ।
ਚਾਵਲ ਸਵਾਦ ਹੁੰਦਾ।
ਮੈਂ ਤਾਂ ਕਟਲ ਜਿਸ ਤਰ੍ਹਾਂ ਕਿ ਤੁਸੀਂ ਮਸਾਲਾ ਅਲੱਗ ਬਣਾਦੇ। ਠੀਕਲ
ਹਾਂਜੀ ਅਸੀਂ
ਤੇ ਓਦੇ ਵਿਚ ਹੀ ਪਿਆਜ ਹਰਿਮਿਰਚ ਕਟ ਕੇ।
ਅੱਛਾ, ਵਿੱਚ ਹੀ ਪਾ ਦਿੰਦੇ , ਵਿੱਚੇ ਪਾ ਦਿੰਦੇ?
ਹੋਰ ਵਿੱਚ ਬ੍ਰਰੀ-ਬ੍ਰੀਕ ਕਰਕੇ
ਉਹ ਵਿੱਚ
ਵਿੱਚ ਮਿਰਚਾਂ ਪਾ ਦੋ ਤੇ ਫਿਰ ਟਸਟੀ ਬਣ ਜਾਂਦੀ
ਹਾਂ ਹਾਂ ਹਾਂ।
ਹਾਂ। ਮੈਂ ਨ੍ਹੀਂ ਘਰ ਤੇ ਖਾਏ ਜਾਂਦੇ ਨੇਂ ਬਸ ਇੱਕ ਵਾਰੀ ਖਾ ।
ਹਂ
ਹੋਰ ਬਹੁਤ ਹਂ ਅਜ ਮਨਿਆ
ਤੁਸੀਂ ਕੀ ਬਣਾਇਆ ਅੱਜ?
ਮੈਂ ਅੱਜ, ਰਾਜਮਾ ਚਾਵਲ ਬਨਾਏ ਸੀ।
ਰਾਜਮਾ ਇਈ ਵਧੀਆ ਬਣਦੇ।
ਹਂ, ਫਿਰ ਉਹ ਬੱਚੇ ਖੁਸ਼ ਹੋ ਕੇ ਖਾ ਲੈਂਦੇ ਰਾਜਮਾਂ। ਤੇ ਹੁਣ ਬਸ ਓਦਾਂ ਕਹਿੰਦੀ।
ਤਾਂ
ਆਰਾਮ ਕਰਾਂਗੀ। ਹੋਰ, ਤੁਹਾਡੇ ਸੌ ਗੇ ਬੱਚੇ
ਮੇਰੇ ਸੋ ਗਏ ਨੇਂ ਆਪ ਈ। ਥਕਾਵਟ ਹੋ ਦੀ ਹੁੰਦੀ ਕੰਮ ਤੋਂ ਆਂਦੇ ਨਾਂ। ਥਗ ਜਾਂਦੇ ਆ ਸਾਰਾ ਦਿਨ
ਹੋਰ ਮ
ਉਹ ਗਰਮੀ ਬੜੀ ਐ ਨਾਂ, ਗਰਮੀ ਕਰਕੇ ਨਾਂ ਕੰਮ ਕਰਨਾ ਈ ਬੜਾ ਔਖਾ ਹੋ ਜਾਂਦਾ।
ਹਾਂ
ਨਈਂ, ਸਾਡੇ ਅੰਦਰ ਕੂਲਰ ਲੱਗਾ ਦਾ, ਏਸੀ ਨੀਂ ਲੱਗਾ ਦਾ।
ਅੱਛਾ ਨਾਲ ਆ ਜਾਂਦੀ।
ਹਾਂਜੀ, ਸਿ ਸਾਡਾ ਨਾਂ ਪਿੱਛੇ ਖੇਤ ਹੈਗੇ ਨੇਂ। ਉਦੇ ਨਾਲ ਬੜੀ ਠੰਡੀ ਹਵਾ ਆਂਦੀ ਏ। ਈ ਮਤਲਬ ਬੜੀ ਠੰਡ ਹੋ ਜਾਂਦੀ ਐ ਰਾਤ ਨੂੰ ਵਧੀਆ ਮੌਸ ਹਾਂ, ਬਸ ਅਸੀਂ ਏਸੀ ਨੂੰ ਜਿਆਦਾ ਹੈਗਾ ਲੱਗਿਆ ਹੋਇਆ ਅੰਦਰ ਜਠਾਣੀ ਦਾ ਬਸ ਉਹ, ਬਹਿ ਜਾਾਈਦਾ ਕਿਸ ਟਾਈਮ ਰਾਤ ਦੇ ਟੈਮ ਜਦ ਮਨ ਪਤਾ ਆਪਣੇ ਅੰਦਰ ਹੀ ਸੋਣਾ। ਆਹ ਉਹ ਡ ਹਾਂ। ਨਾਲੇ ਅਸੀਂ ਜ਼ਿਆਦਾ ਹੀ ਬੇਖਾਰ ਹੈਗਾ, ਕੂਲਰ ਸਹੀ ਹੈਗਾ
ਆਅ ਦਰਦਾਂ ਹੋਣ ਲੱਗ ਜਾਂਦੀਆਂ ਤੇ ਇੰਨੀਆਂ ਦਰਦਾਂ ਤਾਂ ਸ਼ੁਰੂ ਹੋ ਜਾਂਦੀਆਂ।
ਹਾਂ ਦਰਦਾਂ ਦਾ ਬੁਰਾ
ਹੋਰ
ਏਸੀ ਥੱਲੇ ਜਿਸ ਤਰ੍ਹਾਂ ਪਤਾ ਨੀ ਕੀ ਹੋ ਗਿਆ ਬ
ਭ ਜਾਂ। ਹਾਜੀ।
ਲੋੜ ਹੋਏਗੀ।
ਆਹੋ ਸਹੀ ਗੱਲ ਹੈ ਤੁਹਾਡੇ ਕੋਲ ਕੂਲਰ ਵੀ ਹੈਗੇ ਕੀ। ਹਾਂ ਅਰੇ ਗਰਮੀ ਬੜੀ ਹੈ।
ਹੁਣਾ।
ਹ। ਹਾਂਜੀ।
ਹਾਂ। ਬੜਾ ਬੁਰਾ ਹਾਲ ਏ ਬਾਰਿਸ਼ ਦਾ ਮੌਸਮ ਬਣਿਆ।
ਹਾਂ ਬਾਹਰਸ਼ ਹਾਂ ਸਹੀ ਗੱਲ ਏ ਆਉਂਦੀ ਨੀ। ਬਾਰਿਸ਼ ਹੀ ਨਹੀਂ ਆਉਂਦੀ ਮੌਸਮ ਬਣਦਾ ਫਿਰ ਹੋ ਜਾਂਦਾ ਵੇ।
ਬਦਲ ਬਣਾ।
ਹਾਂ ਸਵੇਰੇ ਲੱਗਿਆ ਸੀਗਾ।
ਫ ਤੁਸੀਂ।
ਹਾਂਜੀ।
ਸ।
ਹਾਂਜੀ ਅਸੀਂ ਇੱਕ ਟਾਈਮ ਹੀ ਸਾਡੇ ਤਿੰਨ ਤਿੰਨ ਸਬਜ਼ੀਆਂ ਬੰਦਿਆਂ ਹੁਣ। ਮੂੰਗੀ ਦੀ ਦਾਲ ਬਣਾਈ ਆ ਉਹ ਖਾਂਦੇ ਨੀ ਨਾ। ਸਾਡੇ ਘਰ ਨੀ ਖਾਂਦੇ ਕੋਈ ਇੱਕ ਟਾਈਮ ਖਾਂਦੇ ਨੇ ਬਸ।
ਅੱਛਾ ਹ।
ਹਾਂ ਅਸੀਂ ਉਸ ਹਿਸਾਬ ਦੇ ਬਨਾਨੇ ਹਾਂ ਨਾ ਕਿ ਇੱਕ ਟਾਈਮ ਦੀ ਲੱਗ ਜੇ। ਕਿਉਂਕਿ ਸਾਨੂੰ ਪਤਾ। ਤਾਜ਼ੀ ਬਣਨੀ ਆ ਹੁਣ ਸਬਜ਼ੀ ਦੁਬਾਰਾ। ਹਾਂ ਤੇ ਪਰਿਵਾਰ ਵਾਲਾ ਕਾਰ ਨਾ ਫ ਤੁਹਾਨੂੰ ਪਤਾ। ਕੋਈ ਖਾਂਦਾ ਕੋਈ ਨਹੀਂ ਖਾਂਦਾ।
ਹਾਂਜੀ।
ਹ। ਹਾਂਜੀ। ਨਹੀਂ ਨਹੀਂ ਬਚਦੀ ਸਾਡੀਆਂ ਸੀ। ਦੋ ਕੋ ਏਕ ਕੋਲੀ ਵੱਧ ਜਾਵੇ ਜਿਵੇਂ ਸਵੇਰੇ ਸਵੇਰੇ ਇਹਨਾਂ ਨੂੰ ਦੇਣੀ ਹੁੰਦੀ ਹੈ ਰੋਟੀ।
ਅੱਛਾ ਅੱਛਾ। ਉਹ ਸਾਡੇ।
ਹ। । ਨਾਆ ਨਾਆ ਅਸੀਂ ਵੀ ਜਿਆਦਾ ਨੀ ਬਣਾਏਦੀ।
ਅਦਾ ਫੇਰ।
ਸਾਡੇ ਹਾ ਸਾ ਸਾਡੇ ਵੀ ਨੀ ਖਾਂਦੇ
ਹੂ ਹੋਰ ਤੁਸੀਂ ਰੋਟੀਆਂ। ਬਣਾਉਂਦੇ ਹੋ।
ਹਾਂਜੀ ਨਹੀਂ ਅਸੀਂ ਰੋਟੀ। ਕੱਠੀ ਬਣਾ ਲਈ ਦੀ ਕਿਉਕ ਰ ਸੋਈ ਕੱਠੀ ਏ ਨਾ। ਹਾ। ਨਈ-ਨਈ, ਸਾਰੇਆਂ ਦੀ ਕੱਠੀਆਂ ਜਿਵੇਂ ਵੀ ਫੁਲਕੇ ਬਣਾ ਏ ਸੀ ਫੇਰ ਰਾਤੇ, ਹਾਂਜੀ।
ਹਾਂ, ਹਾ, ਹਾਂ ਸਵੇਰੇ ਬਣਾ ਕੇ ਰਾੱਖ ਦੇਨੀਆ, ਮੇਰੇ ਕਈ ਵਾਰ ਬਾਚ ਜਾਂਦੀ ਮੇਰੇ ਤਿੰਨ
ਅੱਛਾ, ਵੈਸੇ ਕੈਂਦੇ ਨਾ ਬਾਸੀ ਰੋਟ
ਹਾਂ ਵਦੀਆ ਹੋਂਦੀ ਐ।
ਬਾਸੀ ਰੋਟੀ ਬੜੀ ਸਵਾਦ
ਹਾਂਜੀ, ਚਲੋ ਠੀਕ ਏ। ਠੀਕ ਏ, ਓਕੇ।